ਹੈਲੋ ਹੈਲੋ
ਹੈਲੋ
ਹਾਂਜੀ ਕਿਵੇਂ ਹੋ
ਹੈਲੋ
ਹੈਲੋ ਆਉਂਦੀ ਆਵਾਜ਼
ਹੈਲੋ
ਹੈਲੋ
ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਕਿਵੇਂ ਹੁਣ
ਵਧੀਆ ਵਧੀਆ ਤੁਸੀਂ ਸੁਣਾਓ ਠੀਕ ਹੋ
ਵਧੀਆ ਜੀ ਵਧੀਆ
ਚਲੋ ਘਰੇ ਠੀਕ ਸਬ
ਹਾਂਜੀ ਸਭ ਵਧੀਆ ਤੁਸੀਂ ਦੱਸੋ
ਹਾਂਜੀ ਹਾਂਜੀ ਠੀਕ ਆ ਸਭ ਔਰ ਦੱਸੋ ਕੋਈ ਜੋਬ ਵਗੈਰਾ ਕਰਦੇ ਹੋ
ਹਾਂਜੀ ਪ੍ਰਾਈਵੇਟ ਜੋਬ ਕਰਦਾ ਪਿਆ ਜੀ।
ਅੱਛਾ ਜੀ ਚਲੋ ਵਧੀਆ ਗੱਲ
ਤੁਸੀਂ ਕੀ ਕਰਦੇ ਹੋ।
ਮੈਂ ਫ੍ਰੀ ਵਿਹਲੀ ਹਾਂਜੀ ਹਾਂਜੀ
ਪਹੁੰਚੇ ਕੰਮ ਕਰਨ ਲਈ ਸੁਰਤ ਹੋਏਗਾ ਅਜਗਰ ਕੋਈ ਜੋ
ਨਹੀਂ ਨਹੀਂ ਮੈਂ ਵੀਲੀ ਹੁੰਦੀ ਆ ਜਿਵੇਂ ਅਸੀਂ ਕਦੇ
ਜੀ ਮਤਲਬ
ਜੋਬਸ ਵੀ ਦੇਖੋ ਕੌਣ ਸਾ ਅੱਜ ਕੱਲ ਮਿਲ ਹੀ ਰਹੀਆਂ ਨੇ ਹਨਾ ਨਾ ਤਾਂ ਕੋਈ ਸਰਕਾਰੀ ਮਿਲ ਰਹੀ ਹੈਗੀ
ਅੱਛਾ ਕਾਲਜ ਵੀ
ਹਾਂਜੀ ਕੋਲਜ ਤਾਂ ਹ ਪਰ
ਸਟੱਡੀ ਕਿ ਕਿੱਥੇ ਖ ਦ ਹੈਲੋ
ਹੈਲੋ
ਸਟੱਡੀ ਕਿਹੜੀ ਕੀਤੀ ਤੁਸੀਂ ਪਰੇ
ਸਟਡੀ ਮੈਂ ਨਹੀਂ ਮੈਂ ਕੋਈ ਸਟਡੀ ਨਹੀਂ ਕੀਤੀ ਹੈਗੀ ਕੀ ਪਰ ਦੇਖੋ ਅੱਜ ਕੱਲ ਜੋਬ ਦੇ ਬਾਰੇ ਗੱਲ ਕਰੀਏ ਜੇਕਰ ਆਪਾਂ ਪਲਸ ਟੂ ਤੋਂ ਬਾਅਦ ਵੀ ਕੋਈ ਮਤਲਬ ਕਿ ਆਪਾਂ ਕੋਰਸ ਕਰਦੇ ਆ ਹਨਾ ਕੋਈ ਵੀ ਪੜਾਈ ਕਰਤੇ ਹੈਗੇ ਤੋਂ ਬਾਅਦ ਵੀ ਆਪਾਂ ਨੂੰ ਕੀ ਹੈਗਾ, ਵੀ ਆਪਾਂ ਨੂੰ ਜੋਬ ਮਿਲੀ ਜਾਊਗੀ, ਜਾਂ ਕੋਈ ਨੌਕਰੀ ਮਿਲੂਗੀ ਹੀ ਮਿਲੂਗੀ।
ਨਹੀਂ, ਐਸਾ ਤੇ ਨਹੀਂ ਐ। ਕੰਪਲਸਰੀ ਤੇ ਹੈ ਨਹੀਂ, ਮਤਲਬ ਸਟਰੀਮ ਵਧੀਆ ਹੋਣੀ ਚਾਹੀਦੀ ਐ, ਮਾਰਕਸ ਹੋਣੇ ਚਾਹੀਦੇ, ਨੌਲੇਜ ਹੋਣੀ ਚਾਹੀਦੀ।
ਦੇਖੋ ਫਾਇਦੇ ਵੀ ਐ, ਨੁਕਸਾਨ ਵੀ ਐ, ਨੁਕਸਾਨ ਇਹ ਹੈਗਾ ਕਿ ਕਈ ਲੋਕ ਤਾਂ ਐਵੇਂ ਦੇ ਹੈਗੇ ਆ ਵੀ, ਜਿੰਨੀ ਮਰਜ਼ੀ ਕਿੰਨੀ- ਕਿੰਨੀ ਪੜ੍ਹਾਈ ਕੀਤੀ ਹੈਗੀ ਲੋਕਾਂ ਨੇ, ਹਨਾ ਬੇਰੁਜ਼ਗਾਰ ਫਿਰਦੇ ਨੇ। ਔਰ ਦੇਖੋ ਕਿਸੇ ਦੀ ਕਿਸਮਤ ਦੇਖੋ, ਕੋਈ ਬਾਰਾਂ ਕਰਕੇ ਵੀ ਜੋਬ ਤੇ ਨੌਕਰੀ ਤੇ ਲੱਗੇ ਹੋਏ ਨੇ। ਹੈ ਨਾ ਇਹ ਤਾਂ ਅੱਜ- ਕੱਲ ਹੈਗਾ ਈ ਐ।
ਅੱਜ -ਕੱਲ੍ਹ ਤਾਂ ਵੈਸੇ ਬਿਜਨਸ ਕਰੇ ਬੰਦਾ, ਉਹੀ ਵਧੀਆ।
ਹਾਂਜੀ -ਹਾਂਜੀ, ਬਸ ਇਹੀ ਐ। ਜੋਬਸ ਜਿਸਨੂੰ ਤਾਂ ਨੌਕਰੀ, ਜਿਸਨੂੰ ਤਾਂ ਮਿਲ ਰਹੀ ਹੈਗੀ ਆ। ਉਸ ਲਈ ਤਾਂ ਸਭ ਕੁਛ ਨੌਕਰੀ ਹੈਗੀ ਆ, ਵੀ ਹਾਂ ਮੈਨੂੰ ਮਿਲੀ ਹੈਗੀ ਆ ਤਾਂ ਮੈਂ
ਔਰ ਜਿਹਨੂੰ ਨਹੀਂ ਮਿਲੀ ਹੈਗੀ, ਮੇਰੇ ਵਰਗੇ ਨੂੰ
ਮਾਇੰਡ ਸੈਟ ਵੀ ਚਾਹੀਦਾ, ਜੋਬ ਕਰਨ ਵਾਸਤੇ। ਸਭ ਕੁਛ ਭੁੱਲਣਾ ਪੈਂਦਾ ਲਾਈਫ ਚ।
ਭੁੱਲਾਂਗੇ ਤਾਂ ਫੇਰ ਨਾ, ਜੇ ਕੋਈ ਨੌਕਰੀ ਮਿਲੂਗੀ ਤਾਂ।
ਹਾਂ, ਤੁਸੀਂ ਮੇਰੇ ਟਵੈਲਥ ਚ ਕਿਹੜੀ ਸਟਰੀਮ ਲਿਤੀ ਸੀ।
ਹਾਂਜੀ,
ਟਵੈਲਥ ਚ ਕੌਨ ਸੀ ਸਟਰੀਮ ਸੀ, ਤੁਹਾਡੇ ਕੋਲ।
ਹਾਂਜੀ- ਹਾਂਜੀ, ਇਕ ਵਾਰ ਫੇਰ ਦੱਸਣਾ।
ਮੈਂ ਕਿਹਾ ਸਟ੍ਰੀਮ ਕਿਹੜੀ ਸੀ, ਤੁਹਾਡੇ ਕੋਲ ਟਵੈਲਥ ਚ।
ਅੱਛਾ -ਅੱਛਾ, ਤੁਸੀਂ ਆਪਾਂ ਵੈਸੇ ਗੱਲ ਨਹੀਂ, ਮੇਰੀ ਗੱਲ ਸੁਣੋ ਆਪਾਂ ਡਿਬੇਟ ਨਹੀਂ ਕਰਦੇ ਹੈਗੇ, ਵੈਸੇ ਗੱਲ ਕਰਦੇ ਆਂ ਵੀ ਜੋਬਸ ਦੇ ਤੁਸੀਂ ਮੈਨੂੰ ਦੱਸੋ ਫਾਇਦੇ ਕੀ- ਕੀ ਨੇ, ਫੇਰ ਮੈਂ ਹੋ ਸਕਦਾ ਮੈਂ ਵੀ ਕੋਈ ਨੌਕਰੀ ਕਰ ਲਾਂ।
ਫੈਦੇ ਜੋਬ ਦੇ ਨੀ ਹੈਗੇ, ਫੈਦੇ ਤੇ ਪੰਜਨ ਜ਼ਿਆਦਾ ਫੈਦਾ ਹੈ, ਜੋਬ ਬ ਚ ਟੈਮ ਲਿਮਟ ਹੁੰੰਦੀ ਏ, ਕਿੰਨੇ ਘੰਟੇ ਜੋਬ ਕਰਨੇ ਬਾਰਾਂ ਉਹ ਤੇ ਬੰਦੇ ਇੱਕ ਚੋ ਪੱਲੇ ਚੱਕਰ ਚ ਫੱਸ ਜਾਂਦੇ ਆ, ਗੈਰ ਇਸ ਸੁਜੈਸ਼ਨ ਮੈਂ ਤੁਹਾਨੂੰ ਕਰਾਂ ਤੇ, ਬੈਕਅਪ ਬੇ ਤੇ ਬਿਜ਼ਨਸ ਕਰਨਾ ਚਾਹੀਦਾ ਬੰਦੇ ਨੂੰ।
ਹੂੰ, ਹੂੰ
ਬਿਜਨਸ ਚਾਹੇ ਛੋਟਾ ਵੀ ਹੋਏ, ਚਾਹੇ ਵੱਡਾ ਵੀ ਹੋਏ, ਫੈਦਾ ਬਹੁਤ ਏ।
ਆਪਾਂ ਗੱਲ ਤਾਂ ਜੋਬ ਦੀ ਨੌਕਰੀ ਦੀ ਕਰ ਰਹੇ ਆਂ ਨਾ, ਨੌਕਰੀਆਂ ਜਿਹੜੀਆਂ ਕਿ ਅੱਜ- ਅੱਜ ਕੱਲ੍ਹ ਜਿਹੜੀਆਂ ਪੰਜਾਬ ਚ' ਨੌਕਰੀਆਂ। ਮੈਂ ਤਾਂ ਉਹਨਾਂ ਦੀ ਗੱਲ ਕਰ ਰਹੀ ਹਾਂ, ਆਪਾਂ ਉਸਦੀ ਗੱਲ ਤੇ ਕਰ
ਜੌਬ ਚ' ਤਹਾਨੂੰ ਤੁਹਾਨੂੰ ਮਤਲਬ ਕਿਸ ਵੇਸ ਤੇ ਚਾਹੀਦੀ ਏ ਨੌਕਰੀ। ਮਤਲਬ
ਦੇਖੋ ਅੱਜ- ਕੱਲ੍ਹ ਜਿਹੜੇ ਸਾਬ ਜਿਸ ਹਿਸਾਬ ਨਾਲ ਬੇਰੁਜ਼ਗਾਰੀ ਐ, ਨੌਕਰੀ ਤਾਂ ਚਾਹੇ ਕੋਈ ਵੀ ਮਿਲਜੇ। ਹਰੇਕ ਨੂੰ ਨੌਕਰੀ ਦੀ ਜ਼ਰੂਰਤ ਹੈਗੀ ਈ ਐ।
ਤੁਹਾਨੂੰ ਪਹਿਲੇ, ਕੰਪਿਊਟਰ ਕੋਰਸ ਸਿੱਖਣਾ ਚਾਹੀਦਾ। ਕਿਉਂਕਿ ਔਰ ਚੀਜ਼ੋਂ ਤੁਹਾਨੂੰ ਟੈਲੀ ਸਿਖਾਣਗੇ।
ਹੂੰ- ਹੂੰ।
ਫੈਦਾ ਹੈਗਾ। ਤੁਸੀਂ ਕਿਸੇ ਵੀ ਕੰਪਨੀ ਚ' ਅਪਲਾਈ ਕਰ ਸਕਦੇ ਹੋ। ਜੋ
ਹੂੰ- ਹੂੰ।
ਬਿਲਡਿੰਗ ਦੀ ਜੋਬ ਮਿਲ ਜਾਂਦੀ। ਜਿਵੇਂ ਕੋਈ ਸ਼ੋਅਰੂਮ ਹੋ ਗਿਆ। ਉਥੇ ਬਿਲਲਿੰਗ ਕਰਨਾ ਪੈ ਗਏ ਤੁਸੀਂ।
ਹੂੰ, ਹੂੰ।
ਕੰਪਨੀ ਹੋ ਗਈ। ਕੰਪਨੀ ਤੇ ਤੁਸੀਂ ਮਤਲਬ ਉਰੇ ਜੀ ਐਸ ਨੰਬਰ ਤੇ ਰਿਟਰਨ ਭਰ ਕੇ, ਉਹਦੇ ਟੈਕਸ ਕੱਟ ਕੇ, ਇਹ ਕਰ ਸਕਦੇ ਹੋ।
ਹਮ, ਫਾਇਦੇ ਹੈਗੇ ਆ ਚਲੋ ਮੰਨਦੇ ਇਸ ਚੀਜ਼ ਤੇ, ਫਾਇਦੇ ਹੈਗੇ ਆ ਨਾ ਬੱਚਾ ਮਤਲਬ ਆਪਦੀ ਨੌਕਰੀ ਕਰਦਾ ਹੋਊਗਾ। ਆਪਣੇ ਸ਼ੌਕ ਹੁਦੇ ਨੇ ਜਿਹੜੇ ਆਪਣੀਆਂ ਛੋਟੀਆਂ- ਛੋਟੀਆਂ ਲੋੜਾ ਹੁੰਦੀਆਂ ਨੇ ਉਹਨਾ ਨੂੰ ਪੂਰਾ ਕਰ ਸਕਦੇ ਹ ਹਨਾ। ਆਪਾਂ-
ਹਾਂਜੀ। ਮਤਲਬ ਤੁਸੀ ਖਰਚਾ ਚਲਾ ਸਕਦੇ ਹੋ ਨੌਕਰੀ ਕਰਕੇ ਘਰ ਦਾ ਸੇਵਿੰਗ ਨਹੀ ਕਰ ਸਕਦੇ। ਪ੍ਰਾਈਵੇਟ ਜੋਬ ਤੇ ਸੇਵਿੰਗ ਮਿਲਦੀ।
ਹਾਂ, ਉਹਨਾਂ 'ਚ ਤਾਂ ਚਲੋ। ਘਰ ਦਾ ਖਰਚਾ ਹੋ ਜਾਂਦਾ। ਹੈਏ ਖੁਦ ਦਾ ਕੋਈ ਖਰਚਾ ਹੋ ਜਾਂਦਾ। ਉਹਦੇ ਵਿਚ ਤਾਂ ਕੋਈ ਫਾਇਦਾ ਨਹੀਂ ਹਾਂ। ਬਸ ਜਮਾ ਬੇਰੁਜ਼ਗ ਕਾਰੀ ਹੈ। ਜਿਹੜੀ ਕੋਈ ਦਿਹਾੜੀ ਹੈਗੀ ਆ ਉਸ ਤੋਂ ਬਚੇ ਰਹਿਣ ਲਈ ਚਲੋ ਜੇ ਆਪਾ ਨੂੰ ਐਵੇ ਦੀ ਕੁਝ ਨੌਕਰੀ ਵੀ ਮਿਲਦੀ ਹੈਗੀ ਤਾਂ ਚੰਗਾ ਏ ਹਨਾ।
ਹਾਂਜੀ, ਅਗਰ ਤੁਸੀਂ ਸੇਵਿੰਗ ਕਰਨੀ ਹੈ। ਤਾਂ ਫਿਰ ਤਾਂ ਗੌਰਮੈਂਟ ਜੋਬ ਮੈਟਰ ਕਰਦੀ ਹੈ।
ਹੂੰ -
ਹਾਂਜੀ।
ਹਾਂਜੀ, ਇਹ ਤਾਂ ਹੈ। ਚਲੋ ਵਧੀਆ ਗਲ ਆ। ਤੁਸੀਂ ਕੋਈ ਨੌਕਰੀ ਤੇ ਲਗੇ ਹੋ, ਆਪਣਾ ਕੰਮ ਕਰਦੇ ਹੋ।
ਹਾਂਜੀ। ਹਾਂ,
ਹਾਂਜੀ।
ਹਾਂਜੀ, ਆਹ ਤੇ ਹੈ। ਤੁਸੀ ਫੇਰ ਮਤ ਸੋਚਿਆ ਨੀ ਕੋਈ ਜੋਬ ਕਰਣ ਵਾਸਤੇ।
ਮੈ ਵੀ ਸੋਚ ਰਹੀ ਹਾਂ ਹ ਜੇ ਤੁਸੀ ਮੈਨੂੰ ਕਹਿ ਰਹੇ ਹੋ ਤਾਂ ਮੈਂ ਹੋ ਸਕਦਾ ਮੈ ਕੰਪਿਊਟਰ ਕੋਰਸ ਬਾਰੇ ਸੋਚ ਲਾਂ ਕੁਛ।
ਜਦ ਕਿ ਇਹਦੇ ਫਾਇਦੇ ਨੇ ਨਾ। ਤੁਸੀ ਮੈਨੂੰ ਫਾਇਦੇ ਗਣਾਏ ਨੇ ਮੈਨੂੰ ਤਾਂ ਪਤਾ ਨੀ ਸੀਗਾ। ਇਨੇ ਫਾਇਦੇ ਨੇ ਬਹੁਤ ਵਧੀਆ ਗਲ ਹੈ। ਤੁਸੀ ਮੈਨੂੰ ਦਸਿਆ।
ਉਹ ਤਾਂ ਯਾਰ ਦੇਖੋ ਮਤਲਬ ਸਟਰੀਮ ਬੰਦੇ ਕੋਲ ਵਧੀਆ ਹੋਵੇ ਤਾਂ ਹੀ ਹੋ ਸਕਦੀ ਹੈ। ਮਤਲਬ ਤੁਸੀ ਅਗਰ ਕੋਈ ਵਧੀਆ ਕੀਤੀ ਹੋ ਸਟੱਡੀ ਮਾਕਸ ਹੋਣ
ਹਾਂਜੀ- ਹਾਂਜੀ। ਚਲੋ ਦੇਖ ਲਾਂਗੇ ਸੋਚਿਆ ਜਾ ਸਕਦਾ ਹੈਗਾ। ਕਿਉਕਿ ਜਿਸ ਚੀਜ਼ ਦਾ ਫਾਇਦਾ ਹੋਵੇ ਨਾ ਅੱਜ ਕਲ ਬੱਚੇ ਵੱਡੇ ਬਜ਼ੁਰਗ ਉਸ ਚੀਜ ਵਲ ਜਾਂਦੇ ਹੀ ਨੇ ਹਨਾ।
ਹਾਂਜੀ- ਹਾਂਜੀ ਕਿਹੜੀ ਚੀਜ਼ 'ਚ ਜ਼ਿਆਦਾ ਇੰਟਰਸਟ ਹੈ।
ਹਾਂਜੀ।
ਸਾਨੂੰ ਕਿਸ ਚੀਜ਼ 'ਚ ਜ਼ਿਆਦਾ ਇੰਟਰਸਟ ਹੈਗਾ। ਮਤਲਬ
ਮੇਰਾ ਇੰਟਰਰੇਸਟ ਹੈਗਾ। ਟੀਚਰ ਦੀ ਨੌਕਰੀ ਤੇ ਸੀ ਮੇਰਾ ਇੰਟਰਸਟ ਮਤਲਬ ਕਿ ਮੇਰਾ ਸੋਚਿਆ ਸੀ ਸੀਗੀ ਹਨਾ
ਸਬਜੈਕਟ ਕਣ ਸੀ ਸਬਜੈਕਟ ਕੇ
ਹਾਂਜੀ-
ਸ ਜਾ ਸਕ ਮਤਲਬ ਕਿ ਸਬਕਟ ਟੀਚਿੰਗ ਕਰਨੀ
ਮੇਰੇ ਕੋਲ ਪਲੱਸ ਬਾਰਵੀ ਤੱਕਰ ਰਹੀ ਹੈਗੀ ਆ ਇਕਨੋਮਿਕਸ ਰਹੀ ਹੈਗੀ ਆ
ਮੇਰਾ ਸੀ ਕਿ ਮੈਂ ਇਕਨੋਮਿਕਸ ਦੀ ਲੈਕਚਰਾਰ ਬਣਾ
ਤ ਫ ਰਦੇ ਇਕਨੋਮਿਕਸ ਉਹਦੇ ਵਾਸਤੇ ਸਾਨੂੰ ਫਿਰ ਆਪਦੀ ਡਿਗਰੀ ਕਰਨੀ ਚਦੇ ਨੇ ਕੋਲਜ ਚ ਵਜਆ ਯੂਨੀਵਰਸਿਟੀ ਵਧੀਆ ਹੋਣੀ ਚਾਹੀਦੀ ਹੈ। ਜਿਹਦੀ ਡਿਗਰੀ ਦੀ ਵੈਲਿਊ ਹੋਵੇ
ਹੂੰ- ਹੂੰ -
ਮੇਨ ਮੈ ਹੁੰਦਾ ਡਿਗਰੀ ਦਾ ਮਤਲਬ ਹੁੰਦਾ ਹੈ। ਯੂਨੀਵਰਸਿਟੀ
ਦੇਖੋ ਹ ਨਾ ਅਹ ਭੈਣ ਨੀ ਕਹਿ ਰਹੇ ਹੈਗੇ ਕਿ ਨੌਕਰੀ ਦੇ ਕੋਈ ਫਾਇਦੇ ਨੀ ਹੈਗੇ ਫਾਇਦੇ ਵੀ ਨਹੀ ਹੈਗੇ ਪਰ ਅਜ ਕਲ ਜਿਵੇ ਦਾ ਮਾਹੌਲ ਚਲ ਰਿਹਾ ਹੈਗਾ ਕੋਈ ਕਿਨੀ ਕਿਨੀ ਪੜ੍ਹਾਈ ਕਰ ਰਹੇ ਨੇ ਸਤਾਰਾਂ ਤੋਂ ਅਠਾਰਾਂ ਜਮਾਤਾਂ ਪੜ੍ਹ- ਪੜ੍ਹ ਕੇ ਜਿਹੜੇ ਲੋਕ ਨੇ ਅਜ ਕਲ ਵੈਸੇ ਜਿਹੜੇ ਆਮ ਕਮ ਚਲ ਰਹੇ ਨੇ ਹਨਾ ਉਹਨਾ ਦੇ ਵਿਚ ਕਮ ਕਰੀ ਜਾਦੇ ਨੇ ਜਦ ਕਿ ਉਹਨਾ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ। ਅਠਾਰਾਂ- ਅਠਾਰਾਂ ਉਨੀ ਨੂੰ ਜਮਾਤਾ ਬੜ੍ਹੇ ਬੱਚੇ ਨੂੰ ਵਡੇ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਨਾ
ਸੜਕਾਂ ਤੇ ਰੋਲ ਰਹੇ ਨੇ ਟੀਚਰ ਕਈ ਦੇਖੋ ਰੁਲ ਰਹੇ ਨੇ
ਮਤਲਬ ਜੋਬ ਕਰਨ ਵਾਸਤੇ ਲੋਕਾਂ ਦੀ ਮਤਲਬ ਲੋਕੀ ਜ਼ਿਆਦਾ ਹੋ ਗਏ ਨੇ ਨਾ ਹੁਣ। ਇੱਕ ਲਾਈਨ ਤੇ ਇੱਕ ਲਾਈਨ ਤੇ ਬਹੁਤ, ਬਹੁਤ ਬੰਦੇ ਚਲੇ ਗਏ ਨੇ
ਹੁ, ਹੁ
ਉੱਛੇ ਜਦੋਂ ਦਾ ਏ ਆਈ ਆਇਆ ਉਹਨੇ ਵੀ ਬਹੁਤ ਨੌਕਰੀਆਂ ਖਤਮ ਕੀਤੀ।
ਹੁ, ਹੁ
ਜੋ ਕੰਮ ਪਹਿਲੇ ਬੰਦੇ ਕਰਦੇ ਸੀ ਉਹਏ ਆਈ ਹੀ ਕਰਦਾ ਪਇਆ ਹੁਨ
ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਹੈ।
ਹਾਂਜੀ ਹੈਲੋ।
ਹੈਲੋ ਤੁਹਾਡੀ ਆਵਾਜ਼ ਮੈਂ ਕਿਹਾ ਬਹੁਤ ਘੱਟ ਆ ਰਹੀ ਹੈ।
ਹਾਂਜੀ, ਹਾਂਜੀ ਮੈਂ ਤੁਹਾਡਾ ਸਲੋਈ ਬੋਲਦਾ ਵੇਹਸੇ ਨਾ
ਹਾਂਜੀ।
ਸਲੋ ਦਸ ਕਿਥੋ ਆੳਨਾ ਮੈਂ ਇਸ ਕਰਕੇ ਭਗਵਾਨ ਵੀ ਹੋਣੀ
ਅੱਛਾ, ਅੱਛਾ ਨਹੀਂ ਥੋੜਾ ਉੱਚੀ ਬੋਲੋ ਮਨੂੰ ਥੜਾ ਉੱਚੀ ਸੁੁੰਦਾ ਹੈ।
ਮਤਲਬ ਹੁਣ ਤੁਸੀਂ ਕੀ ਕਰਨਾ ਕਿ ਲਾਈਫ ਚ ਉਸ ਤੇ ਏਮ ਹੋਣਾ
ਹਾਂਜੀ ਮੈਂ ਵੀ ਇਹੀ ਕਹਿ ਰਹੀ ਹਾਂ ਵੀ ਇੰਨੀ ਪੜ੍ਹਾਈ ਦਾ ਫਾਇਦਾ ਹੋਵੇ ਹਨਾ ਕੋਈ ਜੇ ਆਪਾਂ ਨੂੰ ਕੋਈ ਸਰਕਾਰੀ ਨੌਕਰੀ ਮਿਲ ਰਹੀ ਹੈਗੀ ਹੈ ਤਾਂ
ਸਰਕਾਰੀ ਨੌਕਰੀ ਦਾ ਫਾਇਦਾ ਦੇਖੋ ਇਹ ਹੈਗਾ ਵੀ ਆਪਾਂ ਜਿਹੜੀਆਂ ਆਪਣੀਆਂ ਨਿੱਕੀਆਂ, ਨਿੱਕੀਆਂ ਲੋੜਾਂ ਨੇ ਪੂਰੀਆਂ ਕਰ ਸਕ ਸਕਦੇ ਹਾਂ ਆਪਣੇ ਘਰਦਿਆਂ ਨੂੰ ਆਪਾਂ ਚੰਗਾ ਖਵਾ ਸਕਦੇ ਹਾਂ ਹਨਾ ਉਹਨਾਂ ਨੂੰ ਬਿਠਾ ਸਕਦੇ ਹਾਂ ਵੀ ਤੁਸੀਂ ਕੰਮ ਕਰੋ ਅਸੀਂ ਹੈਗੇ ਹ ਜਾਂ ਨੌਕਰੀ ਨੌਕਰੀ ਮਿਲ ਰਹੀ ਹੈਗੀ ਹੈ।
ਗੌਰਮੈਂਟ ਜੋਬ ਗੌਰਮੈਂਟ ਨਿਕਾਲਦੀ ਸੋ ਜੋਬਾ ਸੋ ਜੋਬ ਨਿਕਾਲਦੀ ਗੌਰਮੈਂਟ ਡੇਢ ਨੂੰ ਡੇਢ ਲੱਖ ਬੰਦੇ ਹੁੰਦੇ ਨੇ ਫਿਰ
ਹੁ, ਹੁ
ਫੋਨ ਨਹੀ ਲੱਗਦਾ ਡਿਪਾਰਟਮੈਂਟ ਨ ਆ ਗੌਰਮਟ ਮਪੜ ਤਾਂ ਤੁਹਾਨੂੰ ਕਦੇ ਐਸੀ ਲਾਈਨ ਸਿਲੈਕਟ ਕਰਨੀ ਚਾਹੀਦੀ ਜਿੱਥੇ ਲੋਕ ਘੱਟ ਹੋਣੇ ਜੋ ਵੀ ਜ਼ਿਆਦਾ ਹੋਵੇ।
ਹਾਂਜੀ, ਹਾਂਜੀ। ਬਾਕੀ ਦੇਖੋ ਅਸੀਂ ਤਾਂ ਪਿੰਡਾਂ ਵਾਲੇ ਆ ਨਾ ਦੇਖੀ ਦਾ ਹੈਗਾ ਕਿੰਨੇ, ਕਿੰਨੀ ਪੜ੍ਹਾਈ ਕਰੀ ਬੈਠੇ ਨੇ ਸਾਡੇ ਗਲੀ ਮੁਹੱਲੇ ਦੇ ਵਿੱਚ ਕਿੰਨੇ ਬੱਚੇ ਪੜ੍ਹੇ ਨੇ ਅਠਾਰਾਂ ਜਮਾਤਾਂ ਕਰ, ਕਰ ਕੇ ਬੈਠੇ ਬੇਠੇ ਨੇ ਉਹਨਾਂ ਨੂੰ ਕੋਈ ਜੋਬ ਕੋਈ ਨੌਕਰੀ ਨੀ ਮਿਲ ਰਹੀ ਹੈਗੀ ਉਹਨਾਂ ਨੂੰ
ਪਿੰਡਾਂ ਚ ਕਰੇਜ ਆ ਫੋਰਨ ਜਾਣ ਦਾ
ਹੁ ਫੇਿਰ ਦੇਖੋ ਜਿਹੜਾ ਇੱਕ ਵਾਰੀ ਜਿਹਨੇ ਇੱਕ ਵਾਰੀ ਬੈਠਾ ਬੱਚਾ ਦੇਖ ਲਿਆ ਹਨਾ ਉਹਨੂੰ ਵਿਆਹ ਹੋ ਜਾਂਦਾ ਵੀ ਜਦੋਂ ਏਦਾਂ ਕੁੱਛ ਨਹੀ ਬਣਿਆ ਮੇਰਾ ਵੀ ਨੀ ਬਣੇਗਾ ਪਰ ਦੇਖੋ ਨੌਕਰੀਆਂ ਵੱਲ ਜਾਣਾ ਚਾਹੀਦਾ ਹੈ ਮੰਨਦੇ ਹੈਗੇ ਆ ਆਪਣਾ ਖੁਦ ਦਾ ਨਾ ਆਪਣਾ ਅੱਗੇ ਵੱਧਣ ਦਾ ਰੁਤਬਾ ਬਣਦਾ ਹੈਗਾ ਖੁਦ ਕਮਾਉਣ ਦੀ ਇੱਛਾ ਵੱਧਦੀ ਹੈਗੀ ਆ।
ਹੋਰ ਮਤਲਬ ਪਿੰਡਾਂ ਵਿੱਚ ਲੋਕੀ ਕਿਸ ਕਰਕੇ ਫੋਰਨ ਜਾਂਦੇ ਨੇ ਵੀ ਉਹਨਾਂ ਨੂੰ ਜੋਬ ਨੀ ਮਿਲਦੀ ਨਾ ਤੇ ਫਿਰ ਫੋਰਨ ਚਲੇ ਜਾਂਦੇ ਨੇ
ਹੁ, ਹੁ
ਹਾਂਜੀ ਐਸ
ਤੁਹਾਡੀ ਆਵਾਜ਼ ਫੇਰ ਜਮਾ ਥੋੜ੍ਹੀ, ਥੋੜ੍ਹੀ ਆ ਰਹੀ ਹੈ।
ਹੈਲੋ। ਹੈਲੋ। ਹਾਂਜੀ! ਹੈਲੋ
ਹਾਂਜੀ, ਠੀਕ ਹੈ ਜੀ। ਸਤਿ ਸ੍ਰੀ ਅਕਾਲ ਜੀ
ਘਰੇ ਠੀਕ।
ਠੀਕ ਹੈ ਜੀ।